ਹੈਲ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
ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹਾਂ ਜੀ ਹੈਲੋ
ਵਧੀਆ ਜੀ ਵਧੀਆ ਤੁਸੀ ਸੁਣਾਓ
ਅਸੀਂ ਵਧੀਆ, ਹਾਂਜੀ ਆ ਗਈ ਆਵਾਜ਼ ਆ ਗਈ
ਹੋਰ ਦੱਸੋ ਕੀ ਕਰ ਰਹੇ ਸੀ
ਬਸ ਡਿਨਰ ਦੀ ਤਿਆਰੀ ਕਰ ਰਹੇ ਸੀਗੇ ਡਿਨਰ
ਓਕੇ ਜੀ ਹਾਂਜੀ ਮੈਂ ਵੀ ਬਸ ਬਣਾ ਕੇ ਕੇ ਆਈਆਂ ਹੁਣੇ ਤੇ ਹਜੇ ਬੱਚੇ ਗੁਰਦੁਆਰੇ ਗਏ ਨੇ ਗੁਰਦੁਆਰਿਉ ਆਉਣਗੇ ਤੇ ਫਿਰ ਖਾਣਗੇ
ਹ ਠੀਕ ਹੈ ਸਾਡੇ ਬੱਚੇ ਨੀਚੇ ਖੇਲਣ ਉਤਰੇ ਹੋਏ ਪਾਰਕ ਦੇ ਵਿੱਚ
ਅੱਛਾ, ਹਨਜੀ
ਹਾਂਜੀ, ਹਾਂਜੀ, ਹਾਂਜੀ ਹੋਰ ਦੱਸੋ ਕਿੱਦਾਂ ਵੇਕੇਸ਼ਨ ਨਿਕਲ ਰਿਹਾ ਬੱਚਿਆਂ ਦਾ
ਬਸ ਇੰਝ ਹੀ ਹਜੇ ਤੇ ਅ ਨਾਨੀ ਦੇ ਘਰ ਜਾਣ ਦੀ ਜਿੱਦ ਕਰ ਰਹੇ ਨੇ ਪਰ ਹਜੇ ਕੋਈ ਪ੍ਰੋਗਰਾਮ ਬਣ ਨਹੀ ਰਿਹਾ ਗੱਡੀਆਂ ਚ' ਭੀੜਾਂ ਹੀ ਬਹੁਤ ਨੇ
ਬਿਲਕੁਲ, ਬਿਲਕੁਲ
ਹੁਣ ਰਸ਼, ਹਾਂਜੀ ਰਸ਼ ਵੀ ਬਹੁਤ ਹੋਇਆ ਦਾ ਤੇ ਸੀਟਾਂ ਕੰਨਫਰਮ ਨਹੀਂ ਹੋ ਰਹੀਆਂ
ਪਹਿਲੇ ਨੀ ਤੁਸੀਂ ਕਰਵਾਈਆਂ ਸੀ ਕੰਨਫਰਮ
ਹੁੰ ਨਹੀਂ, ਪਹਿਲਾਂ ਬੁੱਕ ਨੀ ਨਾ ਕਰਵਾਈ ਤੇ ਹਾਂਜੀ, ਹਾਂਜੀ ਪਹਿਲਾਂ ਬੁੱਕ ਨੀ ਕਰਾਈ ਹੁਣ ਹੋ ਨਹੀਂ ਰਹੀ ਬੁੱਕ
ਹਾਂਜੀ, ਹਾਂਜੀ ਹੋਰ ਸਾਰਾ ਦਿਨ ਬੱਚੇ ਕੀ ਕਰਦੇ ਹੈ
ਸਾਰਾ ਦਿਨ ਬੱਚੇ ਫੋਨ ਲੈ ਕੇ ਬੈਠੇ
ਹ ਹ ਹ ਬਸ, ਬਸ, ਬਸ ਮੈਂ ਵੀ ਤੁਹਾਨੂੰ ਇਹ ਪੁੱਛਣ ਵਾਲੀ ਸੀਗੀ ਕਿ ਬੱਚਿਆਂ ਦਾ ਮੋਬਾਇਲ ਫੋਂਨ ਕਿੱਦਾਂ ਛੁਡਾਇਆ ਜਾਏ ਸਾਰਾ ਦਿਨ ਜ ਬੱਚੇ ਫੋਨ ਦੇਖਦੇ ਦੇ ਏ
ਹਾਂਜੀ, ਬਹੁਤ ਪਰੇਸ਼ਾਨ ਹੋ ਗਏ ਆ ਬੱਚਿਆਂ ਦੇ ਕੋਈ ਫੀਜੀਕਲ ਐਕਟੀਵਿਟੀ ਹੋਏ ਨਾ ਫਿਰ ਤੇ ਚਲੋ ਕੈਂਪ ਵਗੈਰਾ ਲਗਾਦੇ ਹੋਣ ਸਕੂਲ ਵਾਲੇ ਤਾਂ ਥੋੜਾ ਛੁੱਟ ਸਕਦਾ ਪਰ ਹੁਣ ਕੈਂਪ ਵੀ ਬੰਦ ਕੀਤੇ ਹੋਇਆ ਗਰਮੀ ਕਰਕੇ
ਗਰਮੀ ਕਰਕੇ ਬੰਦ ਵੀ ਕੀਤੇ ਹੋਏ ਆ ਕੈਂਪ ਦੇਖੋ ਨਾ ਕਿੰਨੇ ਕਿੰਨੇ ਮਹਿੰਗੇ ਕੈਂਪ ਕਿਹੜੇ ਸਸਤੇ ਕਿਹੜੇ ਬੰਦਾ- ਬੰਦਾ ਚਾਲੂ ਕਰਾ ਦੇ ਮੈਂ ਇੱਥੇ ਪਤਾ ਕੀਤਾ ਸੀਗਾ ਦਸ ਦਿਨ ਲਈ ਕੈਮ ਦਾ ਢਾਈ- ਢਾਈ ਹਜ਼ਾਰ ਰੁਪਇਆ ਮੰਗ ਰਿਹਾ ਬੱਚਿਆਂ ਦਾ।
ਹਾਂਜੀ ਬਹੁਤ ਪੈਸੇ ਮੰਗਦੇ ਨੇ।
ਹਾਂਜੀ! ਹਾਂਜੀ!
ਤੇ ਹੁਣ ਹੁਣ ਹਾਂਜੀ ਕਲਾਸਾਂ ਵੀ ਬੰਦ ਨੇ ਅ ਟਿਊਸ਼ਨ ਵਾਲੇ ਸਰ ਨੇ ਵੀ ਬੰਦ ਕਰਦੀ ਕਲਾਸਾਂ ਕਿ ਸਕੂਲ ਵਾਲਿਆਂ ਨੇ ਹਾਂਜੀ ਸਕੂਲ ਵਾਲੇ ਮਨਾ ਕਰ ਰਹੇ ਨੇ ਸਕੂਲ ਵਾਲੇ ਕਹਿੰਦੇ ਜੋ ਸਕੂਲ ਚ ਪੜ੍ਹਾਇਆ। ਜਾਂਦਾ ਉਹੀ ਪੜ੍ਹੋ। ਟਿਊਸ਼ਨ ਬੰਦ ਕਰਤੀਆਂ ਨੇ ਸਰ ਦੀ, ਹੁਣ ਓਨਲਾਈਨ ਦੀ ਕਹਿ ਰਿਹਾ ਸੀ, ਮੰਮੀ ਮੋਬਾਇਲ ਤੇ ਆਨਲਾਈਨ ਦੀ ਕਲਾਸ ਲਗਾਇਆ ਕਰਾਂਗੀ, ਲਗਾਇਆ ਕਰਾਂਗਾ। ਮੈਂ ਕਿਹਾ ਮੈਂ ਤੂੰ ਵੈਸੇ ਹੀ ਨੀ ਮੈਨੂੰ ਹੋਣ ਦਿੰਦਾ। ਮੋਬਾਇਲ ਦਿੰਦਾ ਤੇ ਤੂੰ ਹੋਰ ਨੀ ਦੇਗਾ।
ਬਸ ਬੱਚਿਆਂ ਨੂੰ ਇੱਕ ਨਵਾਂ ਬਹਾਨਾ ਮਿਲ ਗਿਆ ਕਿ ਅਸੀਂ ਪੜ੍ਹਾਈ ਕਰ ਰਹੇ ਹਾਂ ਫੋਨ ਦੇ ਉੱਪਰ
ਹਾਂਜੀ ਫੋਨ ਤੇ ਬਸ ਏ ਇਨਸਟਾਗਰਾਮ ਦੇਖ ਲਿਆ ਰੀਲਾ ਵੇਖ ਜਾਂ ਗੇਮਾਂ ਖੇਡਦੀਆਂ ਪਬਜੀ ਦਾ ਬੜਾ ਚਲਣ ਚੱਲ ਪਿਆ ਉਹ ਸਾਰਾ ਸਾਰਾ ਦਿਨ ਮੋਬਾਈਲ ਲੈ ਕੇੈ ਬੈਠ ਰਹਿੰਦੇ ਨੇ ਪਬਜੀ ਵੀ ਪਬਜੀ ਖੇਡਦੇ ਰਹਿੰਦੇ ਨੇ।
ਹੂੰ ਬਹੁਤ ਮੈਂ ਤਾਂ ਦੇਖਿਆ ਨਾ ਅੱਜ ਕੱਲ੍ਹ ਬੱਚਿਆਂ ਨੇ ਗੇਮਸ ਉਹਦਾ ਬੁਰਾ ਹਾਲ ਕਰਤਾ ਨਾ। ਥੋੜੇ ਦਿਨ ਸੁਣਿਆ ਹੋਏਗਾ, ਤੁਸੀਂ ਪਹਿਲੇ ਕੇਸ ਕਿ ਉਹ ਦੋ ਕੁੜੀਆਂ ਸੀਗੀਆਂ ਉਹ ਕੋਰੀਅਨ ਗੇਮ ਦੇ ਪਤਾ ਨੀ ਚੱਕਰ ਦੇ ਵਿੱਚ ਕੋਰੀਅਨ ਬਣਨਾ ਹੈ, ਜੇ ਅਸੀਂ ਵਾਪਿਸ ਓਦਾਂ ਦਾ ਹੀ ਬਣਨਾ ਹੈ। ਸੁਸਾਈਡ
ਹਾਂਜੀ ਉਹ ਸੁਸਾਇਡ ਕਰ ਲਿਆ, ਤਿੰਨਾਂ ਕੁੜੀਆਂ ਨੇ ਤਿੰਨ ਕੁੜੀਆਂ ਸੀ। ਤਿੰਨਾਂ ਕੁੜੀਆਂ ਨੇ ਸੁਸਾਇਡ ਕਰ ਲਿਆ ਹੁਣ ਮੈਂ ਤਾਂ ਕਹਿੰਦੀ ਹ ਗੇਮਾਂ ਤੇ ਨਾ ਆਪਾਂ ਦੀ ਵਗੈਰਾ ਫਰੀ ਫਾਇਰ ਤੇ ਬੈਨ ਲੱਗ ਜਾਣਾ ਚਾਹੀਦਾ ਪਰ ਲਗਾਦੇ ਹੀ ਨੀ ਪਤਾ ਨੀ ਕਿਉਂ ਨੀ ਲਗਾ ਰਹੇ।
ਕਿਸੇ ਤੇ ਨਹੀਂ ਲਗਾ ਰਹੇ ਨਾ ਕਿਉਂਕਿ ਇਹਨਾਂ ਦੀ ਅਰਨਿੰਗ ਦੇ ਤਾਂ ਬਹੁਤ ਜ਼ਿਆਦਾ ਬੱਚੇ ਬਹੁਤ ਜ਼ਿਆਦਾ ਦੇਖਦੇ ਆ ਬੱਚੇ ਹੋਰ ਕੋਈ ਗੇਮ ਖੇਡ ਕੇ ਹੀ ਨਹੀ ਤਿਆਰ। ਫ੍ਰਰੀ ਫਾਇਰ ਜਾਂ ਦੇਖੋ ਦੋਨੋ ਗੇਮਾਂ ਹੀ ਖੇਲਦੇ ਆ ਬਸ
ਸਬਜੀ ਦਾ ਜਿਆਦਾ ਉਹ ਸਵਾਰ
ਬਸ ਬਸ ਬਸ ਹਾਂਜੀ ਉਹ ਅੱਜ ਕਲ ਉਹ ਬਿਲਕੁਲ ਏਧਰੋਂ ਗਰੁੱਪਸ ਬਣੇ ਹੋਏ ਹੈ ਤੂੰ ਜੁਆਇਨ ਕਰ ਲਾ ਉਓਧਰੋਂ ਤੂੰ ਜੁਇਨ ਕਰ ਲਾ ਸਾਰੇ ਬੱਚੇ ਬੈਠੇ ਰਹਿੰਦੇ ਹੈ
ਪਾਸ ਬੱਚਿਆਂ ਦਾ ਬੁਰਾ ਹਾਲ ਕਰਤਾ ਹੈ ਫੋਨ
ਬਿਲਕੁਲ ਉਹੀ ਨਾ ਕਰੋਨਾ ਦੇ ਵਿੱਚ ਸਾਡੇ ਟਾਈਮ ' ਥੋੜ੍ਹੀ ਸੀਗਾ ਮੋਬਾਇਲ ਫੋਨ ਤਾਂ ਅਸੀਂ ਦੇਖੋ ਖੇਲਦੇ ਸੀਗੇ ਬਾਹਰ ਐਕਟੀਵਿਟੀ ਸਾਰੀਆਂ ਕਰਦੇ ਸੀਗੇ ਹੁਣ ਦੇਖਲੋ ਬੱਚਿਆਂ ਨੂੰ ਫਿੱਟ ਵੀ ਰਹਿੰਦੇ ਸੀਗੇ ਹੁਣ ਦੇਖਲੋ ਬੱਚਿਆਂ ਨੂੰ ਕਮਰੇ ਬਸ ਏ ਸੀ ਔਨ ਕਰਦੋ ਤਾਂ ਫੋਨ ਦੇ ਦੋ ਔਰ ਸਭ ਆਪਣਾ ਕੁਛ ਨੀ ਚਾਹੀਦਾ ਹੋਰ ਦੁਨੀਆਂ ਦੇ ਬਾਰੇ ਕੁਛ ਨੀ ਹਾਂ ਦੇਖੋ ਹੁਣ ਫੋਨ ਤੇ ਆ ਥੋੜੇ ਜ ਸਿਰਫ ਗੇਮਸ ਹੀ ਨੇ ਬੱਚਿਆਂ ਨੂੰ ਨੌਲੇਜ ਲਈ ਵੀ ਇੰਨਾ ਕੁਛ ਹੈ ਪੜ੍ਹਾਈ ਲਈ ਵੀ ਇੰਨਾ ਕੁਛ ਹੈ
ਵੱਲ ਬੱਚੇ ਧਿਆਨ ਨੀ ਨਾ ਦਿੰਦੇ ਹੈ ਧਿਆਨ ਦਿੰਦੇ ਆ ਗਲਤ ਪਾਸੇ ਵੱਲ ਕਿ ਅਸੀਂ ਉਹ ਜ਼ਿਆਦਾ ਅਟਰੈਕਟਿਵ ਲੱਗਦੀਆਂ ਨਾ ਇਹਨਾਂ ਨੂੰ ਜ਼ਿਆਦਾ ਧਿਆਨ ਆਪਣੇ ਵੱਲ
ਬਿਲਕੁਲ ਬਿਲਕੁਲ ਦੇਖਦੀ ਹਾਂ ਮੈਂ ਵੀ ਹੁਣ ਦੇਖੋ ਨਲਾਈਨ ਕਿੰਨੇ ਫਰੀ ਕੋਰਸਿਸ ਨੇ ਬੱਚਿਆਂ ਨੂੰ ਸਿਖਾਉਣ ਲਈ ਏ ਆਈ ਦੇ ਕੋਰਸ ਕਰਵਾ ਲੋ ਬੱਚਿਆਂ ਨੂੰ ਕੋਈ ਵੀ ਨ ਸਕਿੱਲ ਹੈ ਕੰਪਿਊਟਰ ਦੇ ਬਾਰੇ ਇੰਗਲਿਸ਼ ਸਿੱਖ ਲਓ ਕੋਈ ਲੈਂਗੁਵੇਜ ਸਿੱਖ ਲੋ ਲਕਨ ਨਹੀਂ
ਮਤਲਬ ਓਨਲਾਈਨ ਵੀ ਕਰਨਾ ਹੈ ਤੇ ਫਿਰ ਵੀ ਤਾਂ ਵੀ ਤਾਂ ਮੋਬਾਇਲ ਹੀ ਚਾਹੀਦਾ ਬੱਚਿਆਂ ਨੂੰ ਹੁਣ ਸਾਨੂੰ ਕੀ ਪਤਾ ਬੱਚਾ ਬੱਚਾ ਪੜ ਰਿਹਾ ਜਾਂ ਕੀ ਕਰ ਰਿਹਾ
ਉਹ ਤਾਂ ਗੱਲ ਤੁਹਾਡੀ ਸਹੀ ਹੈ ਬਿਲਕੁਲ ਬਿਲਕੁਲ ਬਿਲਕੁਲ ਡਿਸਟਰਬੈਂਸ ਨਹੀਂ ਚਾਹੀਦੀ ਆਵਾਜ਼ ਨਹੀਂ ਆਉਣੀ ਚਾਹੀਦੀ ਬਿਲਕੁਲ ਸ਼ਾਂਤੀ ਚਾਹੀਦੀ ਹੈ ਸੈਪਰੇਟ ਰੂਮ ਦੇ ਦ
ਹਾਂਜੀ ਕੋਲ ਜਾ ਕੇ ਬੈਠੋ ਤੇ ਉੱਠ ਕੇ ਦੂਜੇ
ਦੂਜੇ ਕਮਰੇ ਚਲੇ ਜਾਂਦੇ ਹੈ ਬਿਲਕੁਲ ਸਭ ਦੇ ਗਈ ਉਹ ਹਾਲ ਹੈ ਜੀ ਫੋਨ ਦੇ ਨਾਲ ਤਾਂ ਬੁਰਾ ਹੀ ਹਾਲ ਹੋ ਗਿਆ
ਹਾਂਜੀ
ਫੋਨ ਦਾ ਤਾਂ ਚੱਲਣ ਜ਼ਿਆਦਾ ਤਦੀ ਹੋ ਗਿਆ ਜਦੋਂ ਕਰੋਨਾ ਬੱਚਿਆਂ ਨੂੰ ਆਇਆ ਨਾ ਕਿ ਚਲੋ ਜੀ ਔਨਲਾਈਨ ਸਭ
ਹਾਂਜੀ ਓਨਲਾਈਨ ਕਲਾਸਾਂ ਲਗਾਈਆਂ ਨਾ ਉਹ ਤਾਂ ਜ਼ਿਆਦਾ
ਚਲੋ ਹਾਂਜੀ
ਚ ਖਰਾਬ ਹੋ ਗਏ
ਬਿਲਕੁੱਲ ਬਿਲਕੁੱਲ ਹੁਣ ਸਕੂਲਾਂ ਦੇ ਵੀ ਕੰਮ ਦੇਖਲਓ ਸਾਰੇ ਔਨਲਾਈਨ ਨ ਆ ਰਿਹਾ ਜੀ ਵਟਸਐਪ ਦੇ ਗਰੁੱਪ ਬਣੇ ਐ ਸਭ ਦੇ ਮੈਡਮਾਂ ਵੀ ਕੰਮ ਉੱਥੇ ਹੀ ਭੇਜ ਰਹੀਆਂ ਨੇ ਨਹੀਂ ਤਾਂ ਪਹਿਲੇ ਕਰਾਇਆ ਜਾਂਦਾ ਸੀ ਕੰਮ ਹੁਣ ਮੈਡਮ ਵੀ ਆਪਣਾ ਚਲੋ ਜੀ ਔਨਲਾਈਨ ਕੰਮ ਭੇਜ ਤਾਂ ਕਰਦੇ ਰਹੋ ਬੈਠ ਕੇ
ਹਾਂਜੀ ਹੁਣ ਅ ਹੋਲੀਡੇ ਹੋਮਵਰਕ ਵੀ ਉਹਦੇ ਤੇ ਹੀ ਆ ਰਿਆ
ਸਭ ਕੁਝ ਬਿਲਕੁਲ ਉਹੀ ਤਾਂ ਕਹਿ ਰਹੀ ਆ ਮੋਬਾਇਲ ਦਾ ਦੇਖ ਲੋ ਫ਼ਾਇਦਾ ਵੀ ਹੈ ਨੁਕਸਾਨ ਵੀ ਕਿੰਨੇ ਹੋਏ ਹੋਏ ਬਚ ਨੁਕਸਾਨ ਹੀ ਜ਼ਿਆਦਾ ਬੱਚੇ ਕਰ ਰਹੇ ਐ ਫਾਇਦਾ ਤਾਂ ਨੀ ਚੁੱਕ ਰਹੇ ਇਸ ਚੀਜ
ਹੂੰ ਫਾਇਦਾ ਤੇ ਫਾਇਦਾ ਕੀ ਲੈਣਾ ਉਹਨਾਂ ਨੇ ਉਹਦੇ ਚ ਨੁਕਸਾਨ ਵਾਲੀਆਂ ਚੀਜ਼ਾਂ ਜ਼ਿਆਦਾ ਦੇ
ਬਿਲਕੁੱਲ-ਬਿਲਕੁੱਲ ਬਿਲਕੁੱਲ ਕੀ ਕਰੀਏ ਹੁਣ ਬੱਚਿਆਂ ਨੂੰ ਸਮਝਾਉਣਾ ਐ ਲੇਕਿਨ ਬੱਚੇ ਸਮਝਦੇ ਹੀ ਨਈ ਐ
ਬਿਲਕੁੱਲ ਨੀ ਸਮਝ ਕੇ ਰਾਜੀ ਜੀ ਜਿੰਨਾ ਮਰਜ਼ੀ ਸਮਝਾ ਲੋ ਹਾਂਜੀ ਦੋ ਮਿੰਟ ਡਾਂਟ ਡਾਂਟ ਪੈ ਜਾਂਦੀ ਏ ਤੇ ਉਹ ਮੂੰਹ ਬਣਾ ਕੇ ਬੈ ਜਾਂ ਦੇ ਨੇ ਥੋੜ੍ਹੀ ਦੇਰ ਬਾਅਦ ਫੇਰ ਉਈਓ ਹਾਲ ਏ
ਬਿਲਕੁੱਲ ਬਿਲਕੁੱਲ ਚਲੋ ਬੱਚੇ ਵੱਡਿਆਂ ਦਾ ਤਾਂ ਹੈ ਈ ਐ ਛੋਟੇ -ਛੋਟੇ ਬੱਚੇ ਦੇਖਲੋ ਜਿਹੜੇ ਅੱਜ ਨਿਊਬੋਰਨ ਨੇ ਜਿਹੜੇ ਤਿੰਨ
ਹਾਂ ਹਾਂਜੀ ਉਹ ਤੇ ਹਾਂਜੀ ਫੋਨ ਤੋਂ ਬਿਨਾਂ ਉਹਨਾਂ ਦੇ ਅੰਦਰ ਰੋ
ਰੋਟੀ ਨੀ ਜਾਂਦੀ ਮੈਂ ਵੀ ਇਹ ਦੇਖਦੀ ਹਾਂ ਕੀ ਜੇ ਫੋਨ ਚੱਲ ਰਿਹਾ ਤਾਂ ਬੱਚੇ ਰੋਟੀ ਖਾ ਰਿਹਾ ਫੋਨ ਬੰਦ ਆ ਤਾਂ ਰੋਟੀ ਵੀ ਨੀ ਖਾਣੀ ਬੱਚਿਆਂ ਨੇ
ਰੀਲਾਂ ਚ ਵੀ ਰੀਲਾਂ ਚ ਵੀ ਦਿਖਾਉਂਦੇ ਆ ਮੋਬਾਇਲ ਚ ਰੀਲਾਂ ਆਉਂਦੀਆਂ ਵੀ ਬੱਚਿਆਂ ਨੂੰ ਫੋਨ ਫੜਾਇਆ ਦਾ ਤੇ ਉਹ ਖਾ ਰਿਆ
ਬਿਲਕੁੱਲ-ਬਿਲਕੁੱਲ-ਬਿਲਕੁੱਲ ਚਲੋ ਉਹਨਾਂ ਨੇ ਤਾਂ ਬੁਰਾ ਹੀ ਹਾਲ ਕਰਤੇ ਸਭ ਪਾਸੇ
ਹਾਂਜੀ ਬਿਲਕੁੱਲ।
ਚਲੋ ਠੀਕ ਹੈ ਜੀ ਕਰਦੇ ਆ ਫਿਰ ਤੁਹਾਡੇ ਨਾਲ ਗੱਲ ਮੈਂ ਕਿਹਾ ਫੇਰ ਕਰਦਿਆਂ ਤੁਹਾਡੇ ਨਾਲ ਗੱਲ
ਨਹੀਂ ਹਜੇ ਕਰੋ ਤੁਸੀਂ ਹਾਂਜੀ-ਹਾਂਜੀ ਹਜੇ ਕਰੋ ਹੋਰ
ਕੀ ਕਰਦੇ ਫੇਿਰ ਬੱਚੇ ਮੋਬਾਇਲ ਦੇ ਇਲਾਵਾ ਅਸੀਂ
ਹਾਂ। ਮੋਬਾਇਲ ਦੇ ਇਲਾਵਾ ਹੁਣ ਗੁਰਦੁਆਰੇ ਚਲੇ ਗਏ ਨੇ ਵੈਸੇ ਤਾਂ ਪੂਰਾ ਦਿਨ ਫੋਨ ਵਿੱਚ ਮੇਰਾ ਜੋ ਵੱਡਾ ਵਾਲਾ ਵੱਡਾ ਵਾਲਾ ਬੇਟਾ ਨਾ ਉਹ ਫੇਿਰ ਵੀ ਅਹ ਕ੍ਰਿਕਟ ਵਗੈਰਾ ਉਹਨੂੰ ਸ਼ੌਂਕ ਹੈਗਾ ਉਹਨੂੰ ਹੈ ਮਾਤੇ ਤੁਸੀਂ ਕਹਿਹੇਓ ਨਾ ਇੱਥੇ ਕ੍ਰਿਕਟ ਖੇਡਣ ਜਾਣਾ ਉਹਨੇ ਇਕ ਦਮ ਤਿਆਰ ਹੋਣਾ ਤੇ ਨਿਕਲ ਜਾਣਾ ਉਹਨੂੰ ਫਿਜ਼ੀਕਲ ਐਕਟੀਵਿਟੀ ਦਾ ਬਹੁਤ ਜ਼ਿਆਦਾ ਹੈਗਾ ਪਰ ਛੋਟੇ ਵਾਲਿਆਂ ਨੂੰ ਤਾਂ ਮੋਬਾਇਲ ਦਾ ਉਹ ਕਹਿੰਦਾ ਸਾਰਾ ਦਿਨ ਮੈਨੂੰ ਫੋਨ ਹ ਚ ਫੜਾਈ ਰੱਖੋ ਮੈਨੂੰ ਕੁੱਛ ਕਹੋ ਵੀ ਨਾ ਤੇ ਖਾਣ ਨੂੰ ਦੇਈ ਜਾਓ ਫੋਨ ਹੱਥ ਚ ਆਉਂਦੇ ਹੀ ਇਹਨੂੰ ਭੁੱਖ ਵੀ ਲੱਗ ਜਾਂਦੀ
ਹਾਂ ਭੁੱਖ ਵੀ ਨੀ ਲੱਗਦੀ ਬਟ ਐ ਨੁਕਸਾਨ ਹੈ ਨਾ ਫਿਜੀਕ ਕੱਲ ਤਾਂ ਦੇਖੋ ਬੱਚੇ ਨੂੰ ਐਕਟੀਵਿਟੀ ਕਰਨੀ ਬਹੁਤ ਜ਼ਰੂਰੀ ਜ਼ਰੂਰੀ ਹੈ ਅੰਦਰ ਬੈਠੇ ਬੈਠੇ ਦੇਖੋ ਬੱਚਿਆਂ ਦੇ ਵੇਟ ਕਿੰਨੇ ਵਧੀ ਜਾ ਰਹੇ ਨੇ ਬੱਚੇ ਕੋਈ ਕਰਕੇ ਇ ਰਾਜੀ ਨੀ ਫਿਜੀਕਲ ਐਕਟੀਵਿਟੀ
ਹਾਂਜੀ ਹੁਣ ਬਸ ਗੁਰਦੁਆਰ ਬਿਲਕੁਲ-ਬਿਲਕੁਲ ਪਾਣੀ ਵੀ ਬੈਠ ਤੇ ਚਾਹੀਦਾ ਹੈ ਰੋਟੀ ਵੀ ਬੈਠ ਤੇ ਚਾਹੀਦੀ ਹੈ ਹਰ ਇੱਕ ਚੀਜ਼ ਇਹਨਾਂ ਨੂੰ ਬੈਠੇ ਬਿਠਾਈ ਮਿਲ ਜੇ ਆਪਣੇ ਆਪ ਉੱਠ ਕੇ ਨਾ ਪਾਣੀ ਦਾ ਗਲਾਸ ਪੀਣਾ ਨਾ ਲੈਨਾ ਰੋ ਭਾਂਡੇ ਵੀ ਨੀ ਅੰਦਰ ਪਹਿਲਾਂ ਤੇ ਹੂੰ, ਬੱਚੇ ਇੰਨੇ ਸਿਆਣੇ ਹੁੰਦੇ ਸੀ। ਉਹ ਆਪਣੇ ਰੋਟੀ ਖਾਧੀ। ਭਾਂਡੇ ਵੀ ਅੰਦਰ ਰੱਖ ਕੇ ਆਉਂਦੇ ਸੀ। ਹੁਣ ਅੱਜ ਕੱਲ ਤੇ, ਉਹ ਜੀ ਉੱਥੇ ਰੋਟੀਆਂ ਖਾਧਦੀਆਂ ਉੱਥੇ ਹੀ ਪਾਣੀ ਦੀਆਂ ਬੋਤਲਾਂ ਪਈਦੀਆਂ ਓ ਉੱਥੇ ਹੀ ਗਿਲਾਸ ਪਏਦੇ ਨੇ, ਉੱਥੇ ਹੀ ਰੋਟੀ ਵਾਲੇ ਭਾਂਡੇ ਪਏਦੇ ਨੇ। ਮਾਵਾਂ ਚੁੱਕ ਚੁੱਕਣ ਤੇ ਚੁੱਕਣ।
ਬਿਲਕੁਲ, ਬੱਚੇ ਰਿਸਪੋਂਸੀਬਿਲਿਟੀ ਲੈਂਦੇ ਹੀ ਨਹੀਂ ਆਪਣੀ ਕੋਈ ਵੀ ਅੱਜ ਕੱਲ ਦੇ। ਸ।
ਹਾਂਜੀ।
ਹਮ ਸਹੀ ਕਹਿ ਰਹੇ ਹੋ।
ਹੋਰ ਦੱਸੋ ਕੀ ਬਣਾਇਆ ਤੁਸੀਂ। ਹਾਂਜੀ ਮੈਂ ਬਣਾ ਲਿਆ। ਅੱਜ ਚਟਨੀ ਬਣਾਈ ਏ। ਪੁਦੀਨੇ ਤੇ ਧਨੀਏ ਦੀ। ਤੇਰੇ ਨਾਲ। ਅਹ ਅ ਮੂੰਗੀ ਥੋਤੀ ਦਾਲ ਬਣਾਈ ਏ।
ਠੀਕ ਵਧੀਆ ਗਰਮੀ ਦੇ ਨਾਲ ਹਾਈ ਹਲਕਾ ਖਾਣਾ ਵਧੀਆ ਬਹੁਤ। ਸਾਡੇ, ਅਸੀਂ ਰਾਜਮਾਂ ਬਣਾਏ ਆ ਅੱਜ। ਹਾਂਜੀ, ਜੇ ਦਾਲ ਵਗੈਰਾ ਬਣਾ ਲੋ ਤੇ ਫਿਰ ਬੱਚਿਆਂ ਦੀ ਭੁਖ ਖ਼ਤਮ ਹੋ ਜਾਂਦੀ ਏ ਨਾ ਉਸ ਦਿਨ।
ਹਾਂ, ਦਾਲ ਵਗੈ ਅੱਜ ਚੱਲ ਤੇ ਬੱਚੇ, ਸਾਡੇ ਵੱਡਾ ਵਾਲਾ ਬੇਟਾ ਨਾ ਉਹਨੂੰ ਨਾ ਮਤਲਬ ਅਹ ਇਹੋ ਜਿਹੀਆਂ ਚੀਜ਼ਾਂ ਚਾਹੀਦੀਆਂ। ਜਿਵੇਂ ਸੋਯਬੀਨ ਹੋ ਗਈ।
ਹਾਂਜੀ, ਹਾਂਜੀ ਬੱਚੇ ਸਾਰੇ ਪਸੰਦ ਕਰਦੇ ਹੈ ਹਾਂਜੀ। ਸਾ
ਚਾਂਪ ਰੋਲ ਹੋ ਗਿਆ। ਇਹੋ ਜਿਹੀਆਂ ਚੀਜ਼ਾਂ ਬੜੀਆਂ ਖਾ ਕੇ ਖੁਸ਼ ਏ। ਜੇ ਕਹਿ ਦੋ ਨਾ, ਹਮ ਜੇ ਕਹਿ ਦੋ ਨਾ ਇਹ ਸਬਜ਼ੀ ਬਣਾਈ ਏ ਜਿਵੇਂ ਅੱਜ ਦੁਪਹਿਰੇ ਹੀ ਦੇਖਲੋ। ਅਸੀਂ ਆਲੂ ਵਡਿਆ ਬਣਾਏ ਸੀ। ਕੇ ਅੰਮ੍ਰਿਤਸਰ ਵਾਲੀਆਂ। ਉਹ ਕਹਿੰਦਾ ਐਗ ਹੀ ਬਣਾ ਕੇ ਕਹਿ ਗਈ ਓ, ਗੰਦੀ ਜਿਹੀ ਸਬਜ਼ੀ ਤੇ, ਤੇ ਕਹਿੰਦਾ ਦਾਲ ਅ ਦਾਲ ਹੈਗੀ। ਗੀ ਹੈ ਰਾਤ ਦੀ, ਤੇ ਦੇ ਦੋ ਮੈਨੂੰ। ਥੋੜੀ ਹੀ ਰੱਖ ਲੈਂਦੇ ਆਾਂ ਕਿ ਬੱਚੇ ਨਹੀਂ ਖਾਂਦੇ ਕਿਸੇ ਵੇਲੇ ਤੇ ਦਾਲ ਨਾਲ ਖਾ ਲੈਂਦੇ ਨੇ
ਬਿਲਕੁਲ ਬਸ ਸਾਡੇ ਵੀ ਰਾਜਮਾ ਬਣਿਆ ਤਾਂ ਜਲਦੀ ਭੁੱਖ ਲੱਗ ਜਾਏਗੀ ਕਿ ਦੇ ਦੋ ਫਟਾਫਟਾ ਜੇ ਹਾਂ ਬਿਲਕੁਲ ਬਿਲਕੁਲ ਜੇ ਕਹਿ ਅੱਜ ਦਾਲ ਬਣੀ ਤਾਂ ਫਿਰ ਕਹਿ ਦੇਣਗੇਆਂ ਕੀ ਭੁੱਖ ਨਹੀਂ
ਹਾਂਜੀ ਹਾਂਜੀ ਚਲੋ ਠੀਕ ਹੈ ਜੀ ਠੀਕ ਹੈ ਸਤਿ ਸ੍ਰੀ ਅਕਾਲ